ਹੈਲੋ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਵਧੀਆ, ਤੁਸੀਂ ਦੱਸੋ?
ਮੈਂ ਵੀ ਬਹੁਤ
ਅੱਛਾ।
ਜ਼ਿਆਦਾ ਵਧੀ
ਅੱਛਾ।
ਮੈਨੂੰ ਐਕਚੁਲੀ ਨਾ, ਉਹ ਮਤਲਬ ਮੈਂ ਵੀ ਵੀਡੀਓ ਦੇਖ ਰਹੀ ਸੀ, ਯੂ ਟਿਊਬ ਤੇ ਏਵੇਂ ਮਤਲਬ ਨਾ ਆਪਾਂ ਬੈਠ ਕੇ ਨਾ ਦੇਖੀਏ ਵੀਡੀਓ ਤਾਂ, ਉਹ ਐਵੇਂ ਨੀਂਦ ਆ ਜਾਂਦੀ ਹੈ, ਨੀਂਦ ਨਹੀਂ ਆ ਜਾਂਦੀ? ਅੱਜ ਕੱਲ ਪਤਾ ਨੀ, ਜੂਨ ਦੇ ਮਹੀਨੇ ਚ
ਅੱਛ
ਹਾਂ।
ਨਹੀਂ ਮੈਂ ਵੀਂ ਕਹਿੰਦੀ ਆ, ਹੁਣ ਆਵਾਜ਼ ਆ ਰਹੀ ਹੈ? ਹਾਂ ਹਾਂ ਮੈਂ ਇਹ ਕਹਿੰਦੀ ਸੀ ਕਿ
ਪੈ ਜਾਂਦੀ ਹੈ।
ਅੱਛਾ ਅੱਛਾ ਠੀਕ ਹੈ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਐਵੇਂ ਕਹਿ ਰਹੀ ਹਾਂ ਕਿ ਆ ਜੇਠ ਦੇ ਮਹੀਨੇ ਦੇ ਵਿੱਚ ਆਹ ਪ੍ਰੋਬਲਮ ਬਹੁਤ ਆ ਨਾ ਮਤਲਬ ਜੇ ਆਪਾਂ ਵੀਡੀਓ ਲੇਟੇ ਪਏ ਐਵੇਂ ਦੇਖ ਰਿਹਾ ਪਰ ਨੀਂਦ ਆ ਜਾਂਦੀ ਆ ਨਾ।
ਮੈਨੂੰ ਨਾ ਹੱਜ ਵੀ ਨੀ ਹਾਂ ਤਾਂ ਚੰਦੇ ਆ ਪਰ ਇਹ ਤੁਸੀਂ ਏਸੀ ਉਸੀ ਚਲਾ ਕੇ ਸੋਹਨੂੰ ਦਿਨ ਦਿਹਾੜੇ ਵੀ
ਦਿੰਨ ਦਿਹਾੜੇ ਏ ਸੀ ਨਹੀਂ ਏ ਸੀ ਤਾਂ ਸਿਰਫ਼ ਰਾਤ ਨੂੰ ਹੀ ਚਲਾਉਣੇ ਆ ਦੁਪਹਿਰ ਇੱਕ ਘੰਟਾ ਜੇ ਗਰਮੀ ਬਹੁਤ ਹੋਵੇ ਤਾਂ
ਹਾਂ ਉਹੀ ਇੱਥੇ ਵੀ ਸਾਰੇ ਮਤਲਬ ਜ਼ਿਆਦਾਤਰ ਉਹੀ ਚਲਾਉਂਦੇ ਆ ਪਰ ਇਹ ਨਾ ਉਹ ਬਿਜਲੀ ਬਹੁਤ ਖਿੱਚ ਲੈਂਦੇ ਨਾ ਇਹਦੇ ਮੀਟਰ ਮੂਟਰ ਵੀ ਫੱਟ ਜਾਂਦੇ ਆ ਕੱਲ ਪਰਸੋਂ ਵੀ ਸਾਡੇ ਇੱਥੇ ਫਟ ਗਿਆ ਕਿਸੇ ਦਾ ਮੀਟਰ ਹੀ ਉਹ ਬਾਹਰ ਜਿਹੜੇ ਲੱਗੇ ਹੁੰਦੇ ਨਾ ਏਰੀਆ ਚ ਪੂਰੀ ਅੱਗ ਲੱਗ ਜਾਂਦੀ ਹੈ ਉਹਦੇ ਵਿੱਚ। ਮਤਲਬ ਗਰਮ ਹੀ ਇੰਨੇ ਹੋ ਜਾਂਦੇ ਕਿ ਕਿ ਉਹ ਇਹਨਾਂ ਤਾਂ ਵਾਟ ਖਿੱਚਦਾ ਉਹ ਤੋਂ ਫੇਰ ਹੋਰ ਵੀ ਬਥੇਰੀਆਂ ਚੀਜ਼ਾਂ ਤੇ ਇਕੱਠੇ ਸਾਰਿਆਂ ਦੇ ਚੱਲਣ ਤਾਂ ਸੇਕਾ ਹੀ ਬਹੁਤ ਹੋ ਜਾਂਦਾ ਮੀਟਰ ਚ ਉਹ ਸਾਰੇ ਉਹ ਵੀ ਸਿੱਧੇ ਫੱਟ ਜਾਂਦਾ।
ਹਮ ਮੈਂ ਤਾਂ ਇਹ ਗੱਲ ਕਰਦੀ ਹਾਂ ਮਹਜੇਠ ਦੇ ਮਹੀਨੇ ਜੇ ਆਪਾਂ ਕੋਈ ਵੀਡੀਓ ਦੇਖੀਏ ਪਏ ਪਏ ਤਾਂ ਨੀਂਦ ਆ ਜਾਂਦੀ ਆ ਉਹ ਫੇਰ ਮੈਨੂੰ ਨੀਂਦ ਆ ਗਈ ਸੀ ਘੰਟਾ ਨੀਂਦ ਆ ਗਈ।
ਮਿਹਨਤ ਨੀ ਦੋ ਦੋ ਹੁੰਦੀ ਜਦੋਂ ਪੇਪਰ ਹੁੰਦੇ ਆ, ਉਦੋਂ। ਪੜ੍ਹਨ ਦਾ ਵੀ ਵੀ ਪੜ੍ਹ ਕੇ ਬਸ ਕਿਤਾਬਾਂ ਖੋਲੀਆਂ ਹੁਣ ਉਦੋਂ ਤੇ ਵੈਸੇ ਵੀ ਰੀਲਾਂ ਚਲਾਈ ਜਾਓ ਇੱਕ ਗੱਲ ਹੈ ਵੈਸੇ ਵੀ ਆਪਾਂ ਜੇ ਰੀਲਾਂ ਰੂਲਾਂ ਪੇਪਰਾਂ ਚ ਚਲਾਉਣੀਆਂ ਹੋਣ ਫੋਨ ਚਲਾਉਣਾ ਉਹ ਤਾਂ ਵਧੀਆ ਲੱਗਦਾ ਚਲਾਉਣਾ ਪਰ ਜਿਵੇਂ ਪੇਪਰ ਖਤਮ ਹੋ ਜਾਂਦੇ ਉਹ ਫਿਰ ਫੋਨ ਵੀ ਖੜਨ ਦਾ ਜੀਅ ਨਹੀਂ ਕਰਦਾ ਉਹੀ ਰੀਲਾਂ ਵੇਖਣ ਦਾ ਵੀ ਜੀਅ ਨਹੀਂ ਕਰਦਾ
ਕੀ ਚੱਕਰ ਆ ਮੈਨੂੰ ਸਮਝ ਨੀ ਆਉਂਦੀ ਮੇਰੇ ਨਾਲ ਵੀ ਸੇਮ ਹੁੰਦਾ ਹੈ
ਹ ਹ। ਔਰ ਮੈਂ ਵੀ ਰੀਲਾਂ ਚ ਵੇਖਿਆ ਸੀ ਵੀ ਇਹ ਚੀਜ਼ ਵੀ ਸਾਰਿਆਂ ਨਾਲ ਹੁੰਦੀ ਐ। ਲੋਕੀ ਉੱਥੇ ਇਹ ਰੀ ਵੀ ਕੋਂਟੈਂਟ ਪਾ ਰਹੇ ਆ
ਹਮ ਹਮ ਸਹੀ ਕਿਹਾਿਆ ਨਹੀਂ ਪਰ ਸਾਡੇ ਨਾ ਮਤਲਬ ਜੋ ਮਤਲਬ ਰੂਮ ਹੈ ਨਾ ਜਿਹਦੇ ਚ ਏ ਸੀਏਸੀ ਲਵਾਇਆ ਫਿਟ ਕਰਵਾ ਵਾਇਨ ਸਟੋਾਲ ਹੈ ਤੇ ਉਹਦੇ ਬੈਕ ਸਾਈਡ ਜੋ ਮਤਲਬ ਸਾਡੀਆਂ ਮੋਰੀਆਂ ਨੇ ਨਾ ਉਹਨਾਂ ਦੇ ਪਰਦੇ ਜਦੋਂ ਹਟਾ ਦਿੰਦੇ ਹਾਂ ਬੈਕ ਸਾਈਡ ਤੋਂ ਨਾ ਰਹਿਣ ਪੂਰਾ ਉਹ ਦਿਖਦਾ ਆਪਾਂ ਕਹਿ ਸਕਦੇ ਹਾਂ ਖੇਤ ਦਿਖਦੇ ਨੇ
ਅੱਛਾ ਅੱਛਾ ਤੇ ਤੁਹਾਡੇ ਸ਼ੀਸ਼ੇ ਲੱਗੇ ਪਏ ਆ ਕੇ ਮਤਲਬ ਅਹ ਬੂਹੇ ਸੀਮਟ ਵਗੈਰਾ ਲੱਗੀ ਵੀਈ ਆ
ਮਤਲਬ ਸਾਡੇ ਸ਼ੀਸ਼ੇ ਲੱਗੇ ਹੋਏ ਨੇ ਪ੍ਰੋਪਰ ਮਤਲਬ ਮੋਰੀ ਦੇ ਵਿੱਚ
ਹਾਂ ਮੈਂ ਨਾ ਜਿਵੇਂ ਥੋੜਾ ਨਾ ਸੋਚ ਜਾ ਵੀ ਰਹੀ ਹਾਂ ਵੀ ਤੁਹਾਡਾ ਘਰ ਕਿਵੇਂ ਜਿਹਾ ਹੋ ਸਕਦਾ ਤੇ ਉਸ ਕਰਕੇ ਵੀ ਸ਼ੀਸ਼ਿਆਂ ਚੋ ਤਾਂ ਫਿਰ ਗਰਮੀ ਬਾਹੜੀ ਹਨਾ ਗਰਮ ਸੇਕ ਬਾਹਲਾ ਮਾਰਦਾ ਹੋਣਾ
ਫਿਰ ਉਹ ਬੈਕ ਸਾਈਡ ਹੈ ਨਾ ਰੂਮ ਸਾਹਮਣੇ ਨੀ ਨਾ ਹੈਗਾ ਫਰੰਟ ਤੇ ਬੈਕ ਸਾਈਡ ਹੈ ਕੋਠੀ ਦੇ ਕੋਠੀ ਮਤਲਬ ਜੋ ਕੋਠੀ ਹੈ ਉਹਦਾ ਜੋ ਲਾਸਟ ਵਾਲੇ ਰੂਮ ਹੁੰਦੇ ਨੇ ਨਾ ਉਹ ਵਾਲਾ ਰੂਮ ਹੈ ਤੇ ਹਾਂ ਤੇ ਇੱਕ ਤਾਂ ਫਿੱਟ ਹੈ ਬਾਕੀ ਦੂਜੇ ਆਪਾਂ ਮਤਲਬ ਖੋਲ ਸਕਦੇ ਹਾਂ ਤੇ ਜਦੋਂ ਪ੍ਰੋਪਰ ਖੋਲ ਲੈਂਦੇ ਹਾਂ ਰਾਤ ਦੇ ਟਾਈਮ ਤੇ
ਮੈਨੂੰ ਘਰ ਦਿਖਾਓ ਆਪਨਾ, ਮੇਰਾ ਬੜਾ ਜਿਹ ਹੈਗਾ ਮੈਂ ਤੁਹਾਡਾ ਘਰ ਦੇਖਾ।
ਅੱਛਾ, ਠੀਕ ਹੈ ਕੋਈ ਨੀ, ਕਿਉਂਕਿ ਫੇਰ ਉਰੇ ਨਾ ਸਾਰੀ ਰੌਣਕ ਦਿਖਦੀ ਹੈ ਵੀ ਮੋਟਰ ਚੱਲ ਰਹੀ ਹੈ। ਤੇ ਬਾਜਰੇ ਮਤਲਬ ਉਹ ਬਾਜਰਾ, ਹਵਾ ਤਾਂ ਚੱਲਦੀ ਹੈ ਨਾ, ਬਟ ਉਹ ਲੋਅ ਵਾਲੀ ਹਵਾ ਜੇ ਆਪਾਂ ਧੁੱਪ ਪੇ ਜਾਵਾਂਗੇ ਬਹੁਤ ਜ਼ਿਆਦਾ, ਬਟ ਉਹ ਹਵਾ ਚੱਲਦੀ ਹੈ ਸੋਹਣੇ ਲੱਗਦੀ ਹੈ। ਹਰਿਆਲੀ ਇੰਨੀ ਜ਼ਿਆਦਾ ਹੁਣ
ਨਹੀਂ, ਉਹ ਤਾਂ ਹਾਂ, ਉਹ ਤਾਂ ਫਿਰ ਧੁੱਪ ਸਿੱਧੀ ਸਿਰ ਤੇ ਤਾਂ ਖੜੀ ਹੁੰਦੀ ਆ। ਤੋਂ, ਨਾਲੇ ਖੇਤ ਦੂਜੀ ਗੱਲ ਇਹ ਤੁਸੀਂ ਲੂ ਵਗੈਰਾ ਹੈ ਸਵੇਰੇ ਛੇ ਵਜੇ ਤ ਸੂਰ ਨਿਕਲ ਜਾਂਦਾ
ਪਰ ਇੱਕ ਚੀਜ਼ ਮੈਂ ਨੋਟਿਸ ਕਰੀ ਹੈ, ਹਾਂ ਇੱਕ ਚੀਜ਼ ਮੈਂ ਨੋਟਿਸ ਕਰੀ ਹੈ। ਅਸੀਂ ਜਿੱਦਣ ਨਾ ਮਤਲਬ ਜਾਣਾ ਸੀਗਾ, ਮਤਲਬ ਮੇਨੇ ਤੇ ਮੰਮੀ ਨੇ, ਤੇ ਦੁਪਹਿਰ ਟਾਈਮ ਦੂਰ ਸੀਗਾ ਯਾਰ ਤੇ ਇੰਨੀ ਲੋ ਪੈ ਰਹੀ ਸੀ, ਇੰਨੀ ਗਰਮੀ ਸਾਡੇ ਨਾਲ ਘਰ ਬਾਹਰ ਇੱਕ ਦਰੱਖਤ ਹੈ ਉਹਦਾ ਨਾਂ ਅਰਜਨ ਹੈ ਰੱਖਿਆ ਹੋਇਆ ਅਸੀ, ਅਰਜਨ ਦਰਖਤ ਹੈ ਉਹ। ਤੇ ਉਹਦੇ ਥੱਲੇ ਨਾ ਕੁਰਸੀ ਹੈ ਮਤਲਬ ਰੱਖੀ ਹੋਈ ਅਸੀਂ ਬੈਠਣ ਵਾਸਤੇ। ਅਸੀਂ ਉਹ ਦਰੱਖਤ ਦੇ ਥੱਲੇ ਬੈਠ ਗਏ, ਸਾਨੂੰ ਇੰਨੀ ਠੰਡੀ ਹਵਾ ਚਲ ਲੱਗ ਰਹੀ ਸੀ, ਮਤਲਬ ਸਾਨੂੰ ਗਰਮੀ ਨੀ ਆਈ। ਮਤਲਬ, ਉਹ ਬਹੁਤ ਠੰਡੀ ਹਵਾ ਦੇ ਰਿਹਾ ਸੀ ਦਰਖਤ। ਤੇ ਉਹ ਇੰਨਾ ਜ਼ਿਆਦਾ ਮਤਲਬ ਵੱਡਾ ਵਿਸ਼ਾਲ ਦਰੱਖਤ ਹੈ। ਮਤਲਬ ਵਧੀਆ ਦਰੱਖਤ ਆ ਉਹ। ਅਹ ਮਤਲਬ ਸੋਹਣਾ ਲੱਗਾ ਬਹੁਤ। ਬਰਗਰ ਦੀ ਪਿੱਪਲ ਤਾਂ ਅਸੀਂ ਲਾਉਂਦੇ ਨੀ ਹੈਗੇ। ਉਹ ਸਾਡੇ ਪਿੰਡ ਦੇ ਟੋਭੇ ਚ ਹੈ, ਹਾਂ ਪਿੰਡ ਦੇ ਟੋਭੇ ਦੇ ਉਤੇ ਹੈ, ਜਿਥੇ ਟਿਨਾਂ ਲੱਗਦੀਆਂ ਹੈ। ਪਿੰਡ ਦਾ ਤੋਬਾ ਹੁੰਦਾ
ਜਦੋਂ ਆਉਣਾ ਓਹ ਵੀ ਆਇਓ, ਜਦੋਂ ਬਜ਼ੁਰਗ ਵਗੇਰਾ, ਹਾਂ-ਹਾਂ-ਹਾਂ ਸਮਝ ਗਈ।
ਉਹਦੀਆਂ ਜਟਾਂ, ਮੈਂ ਉਹਦੀਆਂ ਜਟਾਂ ਨਾਲ ਝੋਤੀ ਵੀ ਹੋਈਆਂ, ਜਦੋਂ ਮੈਂ ਨਿੱਕੀ ਜਿਹੀ ਹੁੰਦੀ ਸੀ ਨਾ। ਤੀਆਂ ਤੇ ਜਾਂਦੇ ਸੀ ਅਸੀਂ ਗਿੱਧਾ ਪਾਉਣ ਹਾਂ, ਮੈਂ ਮੇਰੇ ਚ ਕਿਹੜਾ ਵਜਨ ਹੁੰਦਾ ਸੀ। ਪਤਾ ਨੀ, ਬਹੁਤ ਜਿਆਦਾ ਹਲਕੀ ਹੁੰਦੀ ਸੀ ਮੈਂ, ਨੀਕੀ ਜਿਹੀ। ਤੇ ਮੈਂ ਵੀ ਝੁੱਟਣ ਲੱਗ ਜਾਂਦੀ ਸੀਗੀ, ਤੇ ਸਾਹਮਣੇ ਹੁਣ ਤਾਂ ਅਸੀਂ ਮਨਾਉਂਦੇ ਨਹੀਂ, ਹੁਣ ਤਾਂ ਫਿਰ ਅਸੀਂ ਖੇਤਾਂ ਚ ਆ ਗਏ, ਹੁਣ ਪਿੰਡ ਚ ਜਾਨ ਨੀ ਦਿੰਦੇ ਸਾਨੂੰ ਘਰਦੇ ਐਵੇਂ ਜਾਨ ਨੀ ਦਿੰਦੇ ਹੈ। ਓ ਕਿਵੇਂ?
ਮੈਂ ਕਿਆ ਵੱਲ ਪੈਂਦਾ ਹੋਣਾ ਤਾਂ ਹੀ ਬਾਕੀ ਤੁਸੀਂ ਕਦੇ ਆਇਓ ਮ ਟੈਮ-ਟੂਮ ਕੱਢ ਕੇ ਮੰਮੀ ਯਾ ਡੈਡੀ ਨਾਲ ਜਦੋਂ ਵੀ ਤੁਹਾਡੇ ਦਾਦੀ ਹੋਰ ਯਾ ਤੁਸੀਂ, ਹਜੇ ਤਾਂ ਨੁਕਲੀਅਰ ਫੈਮਲੀ ਐ, ਹਜੇ ਹੋਰ ਕੋਈ ਛੋਟਾ ਜਵਾਕ ਹੈ ਨੀ, ਬ ਜਿੱਦਾ ਘਰੇ ਵੀ ਉਹਦਾ ਸਕੂਲ ਹੋਵੇ ਯਾ ਕੁਛ ਹੋਵੇ, ਹੁਣ ਆਪਾਂ ਵੀ ਵੱਡੇ ਹੀ ਹੋ ਗਏ ਹਾਂ, ਮਾੜਾ ਮਾਰ ਮੁਰ ਲੋੋ ਇੱਧਰ ਪਾਸੇ ਗੇੜਾ ਮਾਰ ਆਓ, ਬੋਡਰ ਬੂਡਰ ਵੇਖਿਆ ਆਓ, ਆ ਜਾਓ ਮਾੜਾ, ਮੈਂ ਤੁਹਾਨੂੰ ਦਿਖਾ ਲਿਆਓ, ਜੇ ਕਦੇ ਗੇੜਾ ਗੁੱਡ ਵਜੇ ਇੱਥੇ?
ਹਾਂ ਮੈਂ ਵੀ ਇਹੀ ਸੋਚਦੀ ਹਾਂ ਮਹਾ ਬੁਲਾਉਂਗੀ ਪੱਕਾ, ਬਟ ਯਾਰ ਫਿਰ ਇਹ ਕਹਿਣ ਦੀਆਂ ਗੱਲਾਂ ਨੇ, ਆਉਂਦਾ ਕੌਣ ਹੁੰਦਾ? ਕੋਈ ਨੀ ਆਉਂਦਾ ਹੁੰਦਾ।
ਆਉਂਦਾ ਤਾਂ ਨਹੀਂ, ਕੁਛ ਗਰਮੀ ਵੀ ਆ, ਕੰਮ ਵੀ ਬਥੇਰੇ ਨਿਕਲ ਜਾਂਦੇ ਬੰਦੇ ਤੋਂ। ਨਾ-ਨਾ ਕਰਦੇ ਵੀ, ਪਰ ਮੈਂ ਵੈਸੇ ਹੀ ਕਹਿ ਰਹੀ ਵੀ ਤੁਸੀਂ ਇੱਕ ਆਰੀ ਆਉਣ ਦਾ ਕਦੇ ਗੇੜਾ ਗੂੜਾ ਮਾਰਨ ਦਾ ਮੜਾ ਪਲੈਨ ਜਾ ਬਣਾਓ। ਤਾਂ ਬੰਨਾ ਨਹੀਂ, ਬਹਾਨੇ ਸਿਰ ਹੀ ਆਯਾ ਜਾਂਦਾ ਏ। ਕੰਮ ਕੁੁੰਮ ਨੀ ਪੈਦ ਪੈ ਰਿਹਾ ਇੱਥੇ ਕਿਸੇ ਦਾ, ਜਾਂ ਡੈਡੀ ਹੋਰਾਂ ਦਾ?
ਕੰਮ ਤਾਂ ਤੁਹਾਨੂੰ ਵੀ ਪਟਿਆਲੇ ਪੈ ਰਿਹਾ, ਪਰ ਤੁਸੀਂ ਕਿਹੜਾ ਆ ਰਹੇ ਹੋ।
ਹਾਂ ਮੈਂ ਜੁਲਾਈ ਚ ਹੀ ਦੇਖੂੰਗੀ, ਹਜੇ ਤੇ ਕਿੱਥੇ?
ਜੁਲਾਈ ਚ ਤਾਂ ਹਾਂ ਮੈਂ ਵੀ ਕੋਚਿੰਗ ਸ਼ੁਰੂ ਕਰ ਲੂੰਗੀ, ਫਿਰ ਮੈਂ ਪਟਿਆਲੀ ਹੋਇਆ ਕਰੂੰ।
ਤੇ ਤੁਸੀਂ ਪਟਿਆਲਾ ਲੈਣੀ ਹੈ ਕੋਚਿੰਗ?
ਹਾਂ ਪਟਿਆਲੇ ਹੀ ਕੋਚਿੰਗ ਮਿਲੂਗੀ, ਸੰਗਰੂਰ ਦਾ ਏਰੀਆ ਮੈਨੂੰ ਫਪਦਾ ਨਹੀਂ। ਡੜਬਾ ਮੈਨੂੰ ਸਹੀ ਨਹੀਂ ਸੂਟ ਨਹੀਂ ਕਰਦਾ, ਤੇ ਜੇ ਮੈਂ ਗੱਲ ਕਰਾਂ ਸਮਾਨ ਆ ਮੈਨੂੰ ਸਮਾਣਾਂ ਸੈੱਟ ਬੈਠਦਾ ਸਭ ਤੋਂ ਜ਼ਿਆਦਾ। ਕਿਉਂਕਿ ਉੱਥੇ, ਇਹ ਸਮਾਣਾਂ ਬਹੁਤ ਵੱਡਾ ਸ਼ਹਿਰ ਹੈ। ਬਹੁਤ ਵੱਡਾ ਸ਼ਹਿਰ, ਹਾਂ, ਮਤਲਬ ਇਹ ਬਹੁਤ ਸਮਾਨਾ ਤੁਸੀਂ ਜਾਨਦੇ ਨੀ ਸਮਾਨਾ, ਆਪਣੇ ਉੱਥੇ ਆ ਕੈਂਦੇ ਤਾਂ ਹੁੰਦੇ ਨੇ ਮਤਲਬ
ਨਈ ਨਈ ਮੈ ਇਹ ਮਾੜਾ ਨਾ ਐਂ ਲੱਗ ਰਿਆ ਮੇਰੇ ਦਿਮਾਗ ਨਾ ਇਹ ਆ ਰਹੀ ਏ ਕਿ ਮੈਂ, ਕਿਸੇ ਮਤਲਬ ਕੁੱਛ ਹੈਗਾ ਸੀ ਜਿਦਾਂ ਮੈਂ ਸੁਣਿਆ ਪਿਆ ਪਰ ਮੈਨੂੰ ਏ ਨੀ ਪਤਾ ਏ ਸ਼ਹਿਰ ਐ ਕੇ
ਹਿਸਟਰੀ ਦੇ ਵਿੱਚ ਵੀ ਤਾਂ ਲਿਖਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤਿਆ ਸੀ ਸਮਾਣਾ ਉੱਥੇ ਉਹ ਹੋ ਗਿਆ ਸੀਗਾ, ਇਹ ਓ ਸਮਾਨ ਐ ਉਹਦੀ ਗੱਲ ਕਰਦੀ ਆ ਇਹ ਸਮਾਨ ਇਹੋ ਸਮਾਨ ਹੈ ਇਹ ਬਹੁਤ, ਇਹ ਦੇਖਲੋ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਦਾ ਸਮਾਨ ਐ ਮਤਲਬ ਓ ਉਦੋਂ ਦਾ ਹੀ ਹੈ ਇਹ, ਇਹ ਸ਼ਹਿਰ ਹੈ। ਹੁਣ ਸ਼ਹਿਰ ਬਨ ਗਿਆ ਇਹ ਸਮਾਣੇ ਵੀ, ਕਹਿਂਦੇ ਤਾਂ ਹੁੰਦੇ ਸੀ, ਹਾਂ, ਵੀ ਇੱਟ ਨਾਲ ਇੱਟ
ਨਹੀਂ ਬਾਕੀ ਨਾ, ਉਹ ਵਾਲਾ ਪਾਸਾ ਤਾਂ ਨਾ ਵੱਖਰਾ ਜਾਂ ਮੈਨੂੰ ਐਂ ਲੱਗਦਾ। ਉਹ ਤੁਹਾਡੇ ਆਲਾ ਪਾਸਾ ਨਾ ਵੱਖਰਾ ਜੇਈ ਰੈ ਆਂਦਾ ਪੰਜਾਬ 'ਚੋਂ, ਉੱਤੇ ਉੱਥੇ ਜਾ ਪਾਸੇ ਪਾਸੇ ਜਾ ਮੈਂ ਹਾਲਾਂ ਕਿ, ਪਠਾਨਕੋਟ ਕਪੂਰਥਲਾ ਤੱਕ ਆਈ ਹੋਈ ਆ, ਉਹ ਵੀ ਅਸੀਂ ਉੱਧਰ ਹਿਮਾਚਲ ਮਾਤਾ ਆਲੇ ਪਾਸੇ ਜਾਨਾ ਹੁੰਦਾ ਨਾ ਉਥੋ ਵਾਯਾ ਉੱਥੋਂ ਕੱਢਦੇ ਜਲੰਧਰ ਤੇ ਉੱਧਰ ਸਿੱਧਾ ਪਠਾਨਕੋਟ ਤੋਂ ਉੱਥੇ, ਕਪੂਰਥਲਾ ਤੋਂ ਅੱਗੇ ਉਹ ਫਿਰ ਜਾ ਕੇ ਬਾਊਂਡਰੀ ਖ਼ਤਮ ਹੁੰਦੀ ਆ, ਸਰਹੱਦ ਖ਼ਤਮ ਹੁੰਦੀ, ਇਹਦੀ ਪੰਜਾਬ ਦੀ। ਉੱਥੋਂ ਤਾਂ ਨਿਕਲਦਾ ਇਹ ਪਟਿਆਲਾ ਹੋਰ ਤਾਂ ਪਾਸੇ ਪਾਸੇ ਰਹਿਂਦੇ ਨੇ ਨਾ, ਮੋਗਾ ਹੋਇਆ ਪਟ ਟਿਆਲੋ ਗੇ ਇਹ ਕਦੇ ਮਤਲਬ ਰੂਟ ਚ ਪਏ ਨੀ ਗੇ ਤਾਂ ਕਰਕੇ ਫਿਰ ਉਹ, ਉੱਥੇ ਦਾ ਵੀ ਕੋਈ ਗੇੜਾ-ਵੇੜਾ ਨਾ ਘੱਟ ਈ ਵੱਜਿਆ ਤਾਂ ਮੈਨੂੰ ਇੱਥੇ ਦਾ ਘੱਟ ਪਤਾ। ਜਿਵੇਂ ਆ, ਅਹ ਸ਼ਹੀਦ ਕੇੜਾ ਸੀਗਾ
ਬਾਬਾ ਬੰਦਾ ਸਿੰਘ ਬਹਾਦਰ ਜੀ
ਨਾ ਨਾ ਨਾ ਨਾ ਨਾ ਨਾ ਨਾ ਸ਼ਹਿਰ ਇੱਕ ਸ਼ਹੀਦ ਕਰਕੇ ਕਿਹੜਾ ਸ਼ਹਿਰ ਸੀ ਯਾਰ
ਮੈਨੂੰ ਇੰਨਾ ਪਤਾ ਨੀ
ਘਿਆ
ਸ਼ਹੀਦ
ਆਏ ਹਾਏ ਬ ਤੋਂ ਆ ਬ ਨਈ-ਨਈ ਪੂਰਾ ਸ਼ਹਿਰ ਆ। ਚਲੋ ਹੋਊਗਾ ਕੋਈ ਨਾ, ਬਾਕੀ ਕੋਈ ਨੀ ਇਹ ਤੁਸੀਂ ਆਇਓ ਯਾਰ। ਮੈਂ ਤਾਂ, ਹਾਂ ਹਾਂ ਹਾਂ ਹਾਂ ਹਾਂ ਹਾਂ ਉਹੀ ਉਹੀ।
ਅੱਛਾ
ਉਹ ਇਹ ਉਹ ਵਾਲੇ ਪਾਸੇ ਜਿਹੜੇ ਪਾਸੇ- ਪਾਸੇ ਤੁਹਾਡੇ ਵਾਲੇ ਪਾਸੇ ਰਹਿੰਦੇ ਪਟਿਆਲਾ ਸੰਗਰੂਰ ਏ
ਪਟਿਆਲੇ ਦੇ ਵਿੱਚ ਨਾ ਉਹ ਬਨੇ ਹੋਏ ਨੇ ਗਲੀਆਂ ਬਣੀਆਂ ਹੋਈਆਂ ਨੇ ਸ਼ਹਿਰ ਦੇ ਟਾਈਪ ਮਤਲਬ
ਪੈਲਾਂ ਤੁਸੀਂ ਉਥੇ ਗਏ ੳ ਜਰਾਂ, ਜੇੜੇ ਰਾਜੇ ਕੀ ਸੀਗੀ ਉਹ, ਸਾਲ ਕੁਛ ਉਹਦੇ, ਰਾਜੇ ਦੀ ਕਹਾਣੀਆਂ ਜਿਹੜੀ ਉੱਥੇ ਪਟਿਆਲੇ ਪਟਿਆਲਾ ਦਾ ਰਾਜਾ ਸੀ।
ਕੈਪਟਨ ਅਮਰਿੰਦਰ, ਕੈਪਟਨ ਅਮਰਿੰਦਰ ਸਿੰਘ ਹੈ ੳਹ ਤਾਂ
ਅਰੇ ਨਈ ਰਾਜਾ ਕੈ ਰੇ ਆ ਪੁਰਾਣੇ ਟੈਮ ਦਾ ਰਾਜਾ ਰਣਜੀਤ ਹੀ ਤਾਂ ਉੱਥੋਂ ਦੇ ਹੀ ਆ ਨਾ।
ਨਾ ਰਾਜੇ ਰਣਜੀਤ ਸਿੰਘ ਜੀ ਅਹ ਸੂਰਜ ਅਹ ਸੂਰਜਮੁਖੀਆਂ ਮਿਸਲਦੇ ਸੀਗੇ, ਉਹ ਤਾਂ ਉੱਧਰਲੀ ਵਿਰਾਸਤ ਦੇ ਨੇ ਸ਼ਾਇਦ ਜਲੰਧਰ ਅਮ੍ਰਿਤ ਸਰ ਤੇ ਨੀ ਦੇ ਇਹਦੇ ਤਾਂ ਉਹ ਸੀਗੇ ਨਰਿੰਦਰ ਸਿੰਘ ਤੋਂ ਬਾਅਦ
ਪਟਿਆਲਾ ਪਟਿਆਲਾ ਦਾ ਨਈ
ਵਾਏ ਪੀ ਐਸ ਉਹੀ ਦੱਸ ਰੀ ਹਾਂ ਸੁਣ ਤਾਂ ਸਹੀ ਵਾਈ ਪੀ ਐਸ ਆ ਹੋ ਵਰਿੰਦਰ ਸਿੰਘ
ਹੋਊਗਾ
ਹਾਂ ਫਿਰ ਉਹ ਵਰਿੰਦਰ ਸਿੰਘ ਰਾਜਾ ਹੈ ਉਹਦਾ ਹਾਂ-ਹਾਂ ਵਰਿੰਦਰ ਸਿੰਘ ਤੋਂ ਬਾਅਦ ਉਹ ਹੋ ਗਿਆ ਸੀ ਸੀਗਾ ਅੱਗੇ ਅ ਕੈਪਟਨ ਅਮਰਿੰਦਰ ਦਾ ਰਾਜਾ ਆਇਆ ਸੀਗਾ ਪਤਾ ਤਾਂ ਹੈ ਤੁਹਾਨੂੰ ਕੈਪਟਨ ਅਮਰਿੰਦਰ ਦੀ ਹਵੇਲੀ ਪਤਾ ਨੀ ਕੀ ਉਹ ਇੱਕ ਪੈਲੇਸ ਹੈ ਅਮਰਿੰਦਰ
ਆਹੋ-ਆਹੋ ਨਹੀਂ ਪਰ ਮਤਲਬ ਵੈਸੇ ਪੁੱਛਦੇ ਵੀ ਤੁਹਾਡਾ ਉੱਥੇ ਗੇੜਾ-ਗੂੜਾ ਕਦੇ ਵੱਜਿਆ ਹੋਵੇ
ਐਵੇਂ ਤਾਂ ਹਾਂ ਮਤਲਬ ਐਵੇਂ ਉਛ ਤਾਂ ਮਤਲਬ ਗੇੜਾ ਵੱਜਿਆ ਨਹੀਂ ਮੈਂ ਤਾਂ ਕੋਲਜ ਹੀ ਜਾਂਦੀ ਸੀ ਪਟਿਆਲੇ ਮੇਰਾ ਕੋਲਜ ਸੀਗਾ।
ਹਾਂ ਨੀ ਮਤਲਬ ਐ ਐਵੇਂ ਕਰਕੇ ਨਾ ਕਦੇ ਟੂਰ-ਟਾਰ ਵੀ ਨਾ ਸਕੂਲ ਵਗੈਰਾ ਕਦੇ ਕੱਢਿਆ ਨੀ ਨਹੀ ਤਾਂ ਇਹ ਚੀਜ਼ਾਂ ਤਾਂ ਵਿਖਾਣੀਆਂ ਚਾਹੀਦੀਆ ਵੀ ਉੱਥੇ ਮਿਊਜ਼ੀਅਮ ਵਗੈਰਾ ਵੀ ਬਣੇ ਹੋਣੇ ਆ।
ਹਾਂ ਇਹ ਉਹ ਸੀਗੀ ਨਾ ਫੁਲਕੀਆਂ ਮਿਸਲ ਸੀਗੀ ਇਹ ਤਾਂ ਕਿਹੜੀ ਮਿਸਲ
ਚਲੋ ਇੱਕ ਵਾਰੀ ਨਾ ਮੈਂ ਕਰਦੀ ਹਾਂ ਤੁਹਾਨੂੰ ਰੁਕ ਕੇ ਇੱਕ ਵਾਰੀ ਹੈਂ। ਮੈਂ ਕਿਹਾ ਮੈਂ ਤੈਨੂੰ ਰੁਕੇ ਕੇ ਕਰਦੀ ਆ ਠੀਕ ਆ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ।